ਹੈਲੋ?
ਹੈਲੋ, ਹਾਂਜੀ -ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ?
ਸਭ ਵਧੀਆ, ਬਾਬਾ ਜੀ ਦੀ ਚੜ੍ਹਦੀ ਕਲਾ ਰੱਖਣ ਹੋਰ।
ਚਲੋ ਜੀ, ਹੋਰ ਸੁਣਾਓ ਕੀ ਕਰ ਰਹੇ ਸੀ?
ਬਸ, ਰੋਟੀ ਪਾਣੀ ਬਣਾ ਕੇ ਬੈਠੇ ਸੀ, ਵੇਟ ਕਰ ਰਿਹਾ ਇਹਨਾਂ ਦਾ, ਇਹ ਆ ਜਾਣ ਫੇਰ ਖਾਵਾਂਗੇ
ਕਿਉਂ, ਪਹਿਲੇ ਨਹੀਂ ਖਾ ਸਕਦੇ ਰੋਟੀ?
ਨਹੀਂ, ਉਹ ਗਏ ਸੀ ਨਾ, ਕਾਫ਼ੀ ਟਾਈਮ ਤੋਂ ਬਾਹਰ ਤਾਂ ਇਸ ਕਰਕੇ, ਹਾਂ ਤੇ ਹੁਣੇ ਆਏ ਨੇ ਕਾਫ਼ੀ ਦਿਨਾਂ ਬਾਅਦ ਤੇ ਕਹਿ ਰਹੇ ਸੀ, ਕਿ ਨਾਲ ਖਾਵਾਂਗੇ, ਤਾਹੀਂ ਵੇਟ ਕਰ ਰਹੇ ਹਾਂ, ਤੁਹਾਡੀ ਹੋ ਗਈ ਰੋਟੀ ਪਾਣੀ
ਹਾਂਜੀ, ਬਸ ਮੇਰਾ ਵੀ ਚੱਲ ਹੀ ਰਿਹਾ ਅੱਜ ਬਣਾ ਹੀ ਰਹੇ ਹਾਂ, ਅਸੀਂ ਤੇ ਲੇਟ ਹੀ ਖਾਈ ਦੀ ਏ ਵਧੀਆ ਤੁਹਾਡਾ ਤੇ, ਖਾਣੀ ਵੀ ਚਾਹੀਦੀ ਹੈ ਬਈ ਹਸਬੈਂਡ ਨਾਲ ਹੀ ਬੈਠ ਕੇ।
ਇੱਦਾਂ ਹੀ, ਚੱਲਦੀ ਹੈ ਮੈਰਿਜ। ਲਾਈਫ ਹੋਰ, ਕਿਵੇਂ ਰਹੀ ਹੈ ਸਾਨੂੰ ਹੀ ਕਰਨਾ ਪੈਂਦਾ ਨਾ ਸਾਰਾ ਆਪਣੇ ਹਿਸਾਬ ਨਾਲ, ਹੀ ਛੋਟੇ ਛੋਟੇ ਪਲ ਬਤਾਣੇ ਪੈਂਦੇ ਨਾ
ਉਹ ਤੇ ਹੈ ਹੀ ਹੈ, ਦੇਖੋ ਖੁਸ਼ੀਆਂ ਦਾ ਕੀ ਹੈ, ਖੁਸ਼ੀਆਂ ਕੋਈ ਐਕਸਟਰਾ ਖੁਸ਼ੀ ਲਪੇਟ ਕੇ ਥੋੜ੍ਹੀ, ਮਤਲਬ ਇੱਦਾਂ ਤੁਹਾਨੂੰ ਲੱਗਿਆ ਕਿ ਹਾਂ, ਖੁਸ਼ੀ ਆ ਰਹੀ ਹੈ ਛੋਟੀ ਛੋਟੀ ਚੀਜ਼ਾਂ, ਹੁੰਦੀਆਂ ਨੇ।
ਹੂੰ।
ਜਿਹਨਾਂ ਨੂੰ, ਤੁਸੀਂ ਆਪ ਉਹਨੂੰ ਕੰਪਲੀਟ ਕਰਦੇ ਹੋ ਹਨਾ, ਉਹੀ ਉਹੀ ਖੁਸ਼ੀ ਹੈ ਪਲ ਹੈਗੇ ਨੇ, ਵਧੀਆ, ਏਦਾਂ ਹੀ ਰਹਿਣਾ ਚਾਹੀਦਾ।
ਹੂੰ ਬਟ, ਅੱਜ ਕੱਲ੍ਹ ਤੇ ਉਹੀ ਸਭ ਰਹਿੰਦਾ ਨਾ ਕਿ ਨਈ ਏਨੂੰ ਮਹਿੰਗੇ ਤੋਹਫ਼ੇ ਚਾਹੀਦੇ ਨੇ ਜਾਂ ਘੁੰਮਾ ਕੇ, ਲੈ ਕੇ ਆਓ ਏਦਾਂ, ਮੈਂ ਤਾਂ ਇਹੀ ਸੋਚਦੀ ਹਾਂ ਕਿ ਥੋੜ੍ਹਾ ਬਹੁਤ ਤਾਂ ਟਾਈਮ, ਆਪਾਂ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਬਿਤਾ ਸਕੇ ਤਾਂ ਉਹੀ ਚੰ ਚੰਗਾ ਰਹਿੰਦਾ। ਮੇਰਾ ਤਾਂ ਇਹ ਮੰਨਣਾ ਬਾਕੀ ਤੁਸੀਂ ਦੱਸੋ ਤੁਸੀਂ ਕੀ ਸੋਚਦੇ ਇਹਦੇ ਬਾਰੇ।
ਨਹੀਂ ਦੇਖੋ ਤੋਹਫ਼ੇ ਜਿਹੜੇ ਹੁੰਦੇ ਨੇ। ਤੋਹਫ਼ੇ ਤੇ ਦੇਖੋ ਡਿਪੈਂਡ ਕਰਦਾ ਹੈ ਕਿ। ਬਈ ਸੋਚ ਤੇ ਡਿਪੈਂਡ ਹੈ ਸਾਹਮਣੇ ਵਾਲੇ ਦੀ। ਕੋਈ ਬੰਦਾ ਕਹਿੰਦਾ ਐ ਕਿ ਸਾਨੂੰ। ਇੱਕ ਫੁੱਲ ਜਿੱਦਾਂ ਕਿਸੇ ਨੇ ਲਿਆ ਕੇ ਦਿੱਤਾ ਆ ਹਾਂਜੀ ਹਸਬੈਂਡ ਲੈ ਕੇ ਆਏ ਫੁੱਲ ਲੈ ਕੇ ਆਏ। ਉਹਦੇ 'ਚ ਹੀ ਖੁਸ਼ ਹੋ ਜਾਣਾ ਠੀਕ ਐ। ਕਿਸੇ ਨੂੰ ਤੁਸੀਂ ਡਾਇਮੰਡ ਦੀ ਰਿੰਗ ਵੀ ਲਿਆ ਦੋ। ਖੁਸ਼ ਤੇ ਹੋ ਜਾਣਾ ਬਟ ਅੰਦਰੋਂ ਫਿਰ ਵੀ ਉਹਨਾਂ ਨੂੰ ਏਦਾਂ ਨਹੀਂ ਆ ਅਜੇ ਹੋਰ ਇਹ ਤੇ ਛੋਟਾ ਸੀ। ਵੱਡਾ ਡਾਇਮੰਡ ਹੋਣਾ ਚਾਹੀਦਾ ਸੀ ਜਾਂ ਨਹੀਂ ਨੈਕਲੈਸ ਹੋਣਾ ਚਾਹੀਦਾ ਸੀ। ਮਤਲਬ ਇਹ ਡਿਪੈਂਡ ਕਰਦਾ ਕੀ। ਬਸ ਤੁਹਾਡਾ ਪਾਰਟਨਰ ਕੀ ਸੋਚਦਾ ਹਨਾ ਔਰ ਬਾਕੀ ਰਹੀ ਤੋਹਫ਼ਿਆਂ ਦੀ ਦੇਖੋ ਤੋਹਫ਼ੇ ਤੋਹਫ਼ੇ ਲੈਣੇ ਕਿਨੂੰ ਨੀ ਅੱਛੇ ਲੱਗਦੇ ਸਭ ਨੂੰ ਅੱਛੇ ਲੱਗਦੇ ਸਾਨੂੰ ਵੀ ਕੋਈ ਦੇਗਾ। ਸਾਨੂੰ ਵੀ ਅੱਛੇ ਲੱਗਦੇ ਐ ਸਾਡੇ ਪਾਰਟਨਰ ਨੂੰ ਲੈਂਦੇ ਉਹਨਾਂ ਨੂੰ ਵੀ ਅੱਛਾ ਜਾਹਿਰ ਦੀ ਗੱਲ ਐ ਬਈ ਅਸੀਂ ਇਨਸਾਨ ਹੀ ਹੈਗੇ ਆ। ਤੋਹਫ਼ੇ ਲੈਣੇ। ਕਿਹਨੂੰ ਨਹੀ ਅੱਛੇ ਲੱਗਣਗੇ ਬਟ ਕੀ ਆ ਨਾ ਤੋਹਫ਼ੇ ਡਿਪੈਂਡ ਨਹੀਂ ਕਰਦੇ। ਕਰਦੇ। ਵੱਡਾ ਇਹਦੇ ਨਾਲ ਇਹ ਡਿਪੈਂਡ ਨਹੀਂ ਕਰਦਾ ਐ ਇਹਦੇ ਨਾਲ ਇਹ ਜ਼ਾਹਿਰ ਨਹੀਂ ਹੁੰਦਾ।
ਨਹੀਂ, ਮੈਂ ਇਹ ਨਹੀਂ ਕਹਿ ਰਹੀ ਕਿ ਮਹਿੰਗੇ ਤੋਹਫ਼ੇ। ਕੀ ਸਸਤੇ ਤੋਹਫ਼ੇ ਮੈਂ ਕਿਹਾ ਜਿਹੜਾ ਕੋਈ ਵੀ ਤੋਹਫ਼ਾ ਹੋਏ ਮਹਿੰਗਾ ਹੋਏ ਸਸਤਾ ਹੋਏ। ਠੀਕ ਐ ਬਟ। ਇਹ ਸਾਰੀ ਜਿਹੜੀ ਤੋਹਫ਼ੇ ਹੁੰਦੇ ਨੇ ਜਾਂ ਘੁੰਮਣ ਵਾਲਾ ਜਿਹੜਾ ਹੁੰਦਾ ਉਹ ਜ਼ਿਆਦਾ ਹੀ। ਇੰਪੋਰਟੈਂਟ ਨਹੀਂ ਹੈਗਾ। ਜਿਵੇਂ ਆਪਾਂ ਹੁਣ ਆਪਾਂ ਜਿਹੜਾ ਟਮ ਬੀਤਦਾ ਰਹਿੰਦਾ ਨਾ ਆਫਟਰ ਮੈਰਿਜ ਵਿਆਹ ਤੋਂ ਬਾਅਦ ਤੇ ਆਪਾਂ ਇਹੀ ਸੋਚਦੇ ਆ ਕਿ ਹਾਂ ਚਲੋ ਥੋੜਾ ਬਹੁਤ ਨਾਲ ਵਕਤ ਬਿਤਾ ਲਏ ਹਾਂ। ਆਪਾਂ ਜਾਂ ਇਕੱਠੇ ਖਾ
ਹਾਂ, ਤੇ ਇਹ ਤਰੀਕੇ ਨੇ ਨਾ ਇਹ ਜੋ ਤੁਸੀਂ ਦੱਸ ਰਹੇ ਹੋ ਇਹ ਸਾਰੇ। ਤਰੀਕੇ ਨੇ। ਇਹ ਤਰੀਕੇ ਨੇ ਇੱਕ ਟਾਈਮ ਸਪੈਂਡ ਕਰਨ 'ਤੇ ਦੇਖੋ ਸਭ ਦੇ ਕੋਲ ਅੱਜ ਕੱਲ੍ਹ ਟੈਨਸ਼ਨਾਂ ਨੇ।
ਸਭ ਦੀ ਲਾਈਫ ' ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਐ ਅਸੀਂ ਪੈਸੇ। ਕਮਾਨ ਲਈ ਬਿਲਕੁਲ ਆਪਣੇ ਆਪ ਨੂੰ ਬਿਲਕੁਲ ਝੋਕ ਦਿੱਤਾ ਐ ਇਹ ਸਮਝ ਸਵੇਰ ਤੋਂ ਅਸੀਂ ਜਾਣੇ ਆ ਬਈ ਅੱਜ ਕੱਲ੍ਹ ਤੇ ਜਨਾਨੀਆਂ ਵੀ ਜਾਂਦੀਆਂ ਨੇ ਬੰਦੇ ਆਪਣੇ ਕੰਮ ਤੇ ਚਲੇ ਗਏ ਠੀਕ ਐ ਆਏ ਕਰੇ ਲੇਕਿਨ ਇੱਕ ਇੱਕ ਬੰਦੇ ਨੂੰ ਇੱਕ ਇਹ ਨਾ ਕਹਿੰਦੇ ਇਹ ਚੀਜ਼ ਡਿਸਾਈਡ ਕਰ ਲੈਣੀ ਚਾਹੀਦੀ ਐ ਜਾਂ ਬੰਦਾ ਹੋਵੇ ਜਾਂ ਜਨਾਨੀ ਹੋਏ। ਕਿ ਬਈ ਅਸੀਂ ਗਏ ਹੈਗੇ ਆ। ਠੀਕ ਐ ਉਹ ਤੁਹਾਡਾ ਕੰਮ ਐ ਉਹ ਸਾਡਾ ਕੰਮ ਐ ਲੇਕਿਨ ਜਦ ਅਸੀਂ ਘਰ ਆ ਗਏ ਹਾਂ ਤੇ ਐਟਲੀਸਟ ਜਿੰਨਾ ਟਾਈਮ ਐ ਉਹ ਅਸੀਂ ਨਾਲ ਸਪੈਂਡ ਕਰੀਏ।
ਨਾਲ,
ਲੇਕਿਨ ਕੀ ਹੁੰਦਾ ਨਾ ਬਿਲਕੁਲ ਬਿਲਕੁਲ ਲੇਕਿਨ ਨਾ ਹੁੰਦਾ ਕੀ ਐ। ਬੰਦਾ ਆਂਦਾ ਆਪਣੀ ਟਨਸ਼ਨ ਚ ਜਨਾਨੀ ਵੀ ਕੰਮ ਦੇ ਉਹਨੂੰ ਆਪਣੀ ਟਸ਼ਨ ਉਹ ਟੈਂਸ਼ਨ ਦੇ ਬਾਰੇ ਗੱਲ ਕਰਦੇ। ਠੀਕ ਐ ਜਿਹੜੀ ਚੀਜ਼ ਐ ਲੇਕਿਨ ਸਪੈਂਡ ਕਰੋ ਹੁਣ ਰਹੀ ਬਾਹਰ ਜਾਂ ਣ ਦੀ ਗੱਲ ਬਾਹਰ ਜਾਣਾ ਇਸ ਕਰਕੇ ਕਿਉਂ ਅੱਛਾ ਲੱਗਦਾ ਤੁਸੀਂ ਉਸ ਮਾਹੌਲ ਤੋਂ ਦੂਰ ਹੁੰਦੇ ਹੋ ਤੇ ਤੁਹਾਨੂੰ ਲੱਗਦਾ ਹਾਂ ਥੋੜਾ ਜਿਹਾ ਸਕੂਨ ਆ ਜਾਂਦਾ। ਦੇਖੋ ਚੀਜ਼ ਸਭ ਸਾਰੀ ਚੀਜ਼ਾਂ ਜ਼ਰੂਰੀ ਐ ਘਰ। ਪਿੱਛੇ ਬਹਿ ਕੇ ਵੀ ਗੱਲ ਕਰਨਾ ਜ਼ਰੂਰੀ ਹੈ। ਬਾਹਰ ਘੁੰਮਣਾ ਵੀ ਜ਼ਰੂਰੀ ਹੈ। ਦੋਨੋ ਹੀ? ਚੀਜ਼ਾਂ ਆਪਣੇ, ਆਪਣੇ ਚੀਜ਼ ਨੂੰ ਇੱਕਦਮ। ਮਤਲਬ ਸਮੇਂ ਦੇ ਸਾਨਨਾ ਜ਼ਰੂਰੀ।
ਹਾਂਜੀ ਭੈਣ ਜੀ ਮੇਰਾ ਇਹੀ ਕਹਿਣਾ ਹੈ। ਕਿ ਬਸ? ਜਿਵੇਂ ਰਹੋ ਰਾਜ਼ੀ ਖੁਸ਼ੀ ਰਹੋ ਤੇ ਨਾਲ ਰਹੋ ਤੇ ਦੂਜੀ ਗੱਲ। ਉਹਨਾਂ ਨੂੰ ਆਪਣੀ, ਆਪਣੀ ਸਪੇਸ ਦਓ ਕਿ ਮ? ਮੀਨਸ ਚੇ ਹਾਰੇ ਤੁਸੀਂ ਉਹਨਾ ਦੋ ਮੀਨਸ। ਜਿਹੜਾ ਕੁਛ। ਜੇ ਤੁਸੀਂ ਥਕੇਿਆ ਆ ਰਹੇ ਹੋ ਤੇ ਉਹ ਵੀ ਤੁਹਾਡੀ। ਸਾਰਾ ਕੁੱਝ ਨਾਲ ਫਿਰ ਗੱਡੀ ਚੱਲਦੀ ਆ ਵਿਆਹ ਦੀ।
ਹਾਂ ਤੇ ਵਿਆਹ, ਨਾ ਹੀ ਦੇਖੋ ਵਿਆਹ ਕੀ ਹੈ। ਵਿਆਹ ਦਾ ਨਾਂ ਕੀ ਹੈ ਕੀ। ਜੀਵਨ ਸਾਥੀ ਕਿਉਂ ਕਿਹਾ ਜਾਂਦਾ। ਸਾਥ ਦੇਣ ਵਾਲਾ ਤੇ ਜੀਵਨ ਸਾਥੀ ਇਤੇ ਨੀ? ਸਪੈਂਡ ਕਰਦਾ ਨਾ ਉਹ ਸ। ਸਾਰੀ ਜੀਵਨ ਸਾਥੀ ਦੇ ਗੁਣ ਤੁਸੀਂ ਜਨਾਨੀਆਂ ਚ ਹੀ ਲੱਭੋਗੇ ਨਹੀਂ ਨਾ ਬੰਦੇ। ਸਾਨੂੰ ਵੀ ਤੇ। ਉਹਨਾਂ ਨੂੰ ਵੀ ਸਾਥ ਦੇਣਾ ਹੈ। ਸਾਥ ਤੇ ਛੋਟੀ ਛੋਟੀ ਚੀਜ਼ਾਂ ਚ। ਵੀ ਹੈ ਸਾਤ ਵੱਡੀ ਵੱਡੀ।
ਬਟ, ਬਟ ਅੱਜ ਕੱਲ੍ਹ। ਅੱਜ ਕੱਲ ਤਾਂ ਇਏਦਾਂ ਦਾ ਦੌਰ ਹੋ ਗਿਆ ਹੈ। ਕਿ ਜਿਵੇਂ ਇੰਨਾ ਸਾਰਾ। ਤੁਸੀਂ ਤਾਂ ਸੁਣਿਆ ਹੀ ਹੋਣਾ ਬਾਕੀ ਟੀਵ ਤੇ ਨਿਊਜ਼ ਚ। ਕਿ ਐਸ ਇਸ ਕੁੜੀ ਨੇ ਉਹ ਕਰਤਾ। ਇਸ ਮੁੰਡੇ ਨੇ ਉਹ ਕਰਤਾ। ਕਿ ਉਹ ਇੰਨੇ ਅਮੀਰ ਸੀ। ਕੀ ਉਹ ਏਦਾਂ ਸੀ। ਤੇ ਅੱਜ ਕੱਲ੍ਹ ਤੇ ਵਿਸ਼ਵਾਸ਼ ਹੀ ਉੱਠ ਗਿਆ ਚੀਜ਼ਾਂ ਤੋਂ। ਕਿ ਮੀਨ ਚਲੋ ਠੀਕ ਹੈ। ਇੰਨਾ ਪੈਸਾ ਹਾਂਜੀ।
ਹਮ ਬੋਲੋ, ਬੋਲੋ ਦੱਸੋ
ਤੋਂ ਬਾਅਦ ਵੀ। ਜੇ ਤੁਸੀਂ ਰਾਜ਼ੀ ਖੁਸ਼ੀ ਨਾਲ ਰਹੋ ਤੇ। ਇੰਨਾ ਪੈਸਾ ਕਮਾਕੇ ਰੱਖ ਕੇ ਕੀ ਫਾਇਦਾ। ਮੈਂ ਤੇ ਇਹੀ ਸੋਚ, ਸੋਚ ਕੇ ਪਰੇਸ਼ਾਨ ਹਾਂ। ਜਿੰਨਾ ਹੋਏ? ਜਿੰਨਾ ਹੋਏ ਬਸ ਖੁਦ ਰਾਜ਼ੀ ਖ਼ੁਸ਼ੀ ਰਹੋ ਬਸ ਚੜਦੀਕਲਾ ਰੱਖੇਗਾ ਬਾਬਾ ਜੀ।
ਪੈਸਾ ਇੱਕ ਦੇਖੋ ਜ਼ਰੂਰੀ ਚੀਜ਼ ਹੈ ਬਹੁਤ। ਜ਼ਰੂਰੀ ਚੀਜ਼ ਹੈ। ਨੋ ਡਾਊਟ ਉਹਦੇ ਬਗੈਰ ਅਸੀਂ ਖੁਸ਼ੀਆਂ। ਖਰੀਦ ਹੀ ਨਹੀਂ ਸਕਦੇ। ਪੈਸਾ ਬਹੁਤ ਜ਼ਰੂਰੀ ਹੈ। ਲੇਕਿਨ ਇਹ ਕਿਤੇ ਵੀ ਨਹੀਂ ਲਿਖਿਆ ਹੈ। ਕਿ ਪੈਸਾ ਸਾਹ ਹੋਣ ਤੋਂ ਬਾਅਦ ਤੁਸੀਂ ਖੁਸ਼ ਰਹਿ ਲਓਗੇ। ਇਹ ਜ਼ਰੂਰੀ ਨਹੀਂ ਹੈ। ਤੇ ਪੈਸੇ ਨੂੰ ਇੱਕ ਸੈਕੰਡਰੀ ਚੀਜ਼ ਠੀਕ ਹੈ। ਬਟ ਪਵਰਟੀ ਬਣਾਓ। ਬਟ, ਬਟ ਉਹਨੂੰ ਐਸਾ ਨਹੀਂ ਕਰਦੋ। ਕਿ ਉਹਦੇ ਪਿੱਛੇ ਤੁਸੀਂ ਆਪਣੀ ਛੋਟੀ ਛੋਟੀ ਖੁਸ਼ੀਆਂ। ਆਪਣੀ ਲਾਈਫ। ਤੁਸੀਂ ਇਹ
ਬਟ, ਬਟ ਭੈਣ ਜੀ ਇਹ ਵੀ ਤਾਂ ਕਹਾਵਤ ਆ ਕਿ। ਅ ਜਿਵੇਂ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਜੇ ਪੈਸਾ ਹੋਵੇ। ਤਾਂ ਹੀ ਤੁਸੀਂ ਸਾਰੀ? ਖੁਸ਼ੀਆਂ ਖਰੀਦ ਸਕਦੇ ਹੋ।
ਬਿਲਕੁਲ ਜੀ ਖਰੀਦ ਸਕ
ਜੇ ਪੈਸਾ ਨਾ ਹੋ। ਤੇ ਫਿਰ ਅਮੀੀਨਸ।
ਕੁਛ ਨੀ ਖਰੀ
ਠੀਕ ਹੈ। ਜਿਵੇਂ ਉਹਨਾਂ ਜਿਹਨਾਂ ਦੇ ਕੋਲ ਹੈਗਾ ਹੈ। ਉਹ ਵੀ ਤੇ ਹਾਲੇ ਤੱਕ ਖੁਸ਼ ਨਹੀਂਆ। ਉਹ ਵੀ ਤਾਂ ਛੋਟੇ, ਛੋਟੇ ਮੀਨਸ ਚੀਜ਼ਾਂ ਵਾਸਤੇ। ਫੇਰ ਉਹ ਕਹਿੰਦੇ ਨੇ ਚਲੋ ਇਹ ਪੈਸਾ ਹੈ ਲੈ ਲੋ। ਬਟ ਜੇ ਸਾਥ ਰਹਿਣ ਦਾ ਵਕਤ ਹੀ ਨਹੀਂ ਹੈਗਾ। ਤੇ ਇਹਨੇ ਪੈਸੇ ਕਮਾ ਕੇ ਫਾਇਦਾ ਕੀ ਆ।
ਉਹ ਗੱਲ ਸੋਚ ਤੇ ਉੱਥੇ ਆ ਗਈ ਨਾ। ਇਹ ਤੇ ਸੋਚ ਹੈ ਅੱਜ ਕੱਲ ਦੀ ਜਨਰੇਸ਼ਨ ਦੀ। ਕੀ ਸੋਚ ਹੋ ਗਈ ਹੈ। ਕਿ? ਸਾਡੇ ਹਿਸਾਬ ਨਾਲ ਸਾਹਮਣੇ ਵਾਲਾ ਚੱਲੇ। ਜਦਕਿ ਪਹਿਲੇ, ਪਹਿਲੇ ਲੋਕਾਂ ਦੀ ਕੀ ਸੋਚ ਸੀ। ਪਹਿਲੇ ਤਾਂ ਲੋਕੀ ਪੜ੍ਹੇ ਲਿਖੇ ਨਹੀਂ ਸੀ ਮੈਂ ਇਹ ਮਾਫ਼ੀ ਚਾਹਵਾਂਗੀ ਬੋਲਦੇ ਹੋਏ। ਪੜ੍ਹੇ ਲਿਖੇ ਨਹੀਂ ਸੀ ਲੇਕਿਨ ਉਹਨਾਂ ਨੂੰ ਘਰ ਚ ਕਿੱਦਾਂ ਰਹਿਣਾ ਭਾਵੇਂ ਉਹ ਦਬਾਓ ਚ ਹੀ ਰਹਿੰਦੇ ਸੀ ਵੱਡਿਆਂ ਦੇ। ਵੱਡਿਆਂ ਦੇ ਡਰ ਨਾਲ ਆਪਸ ਚ ਲੜਨਾ ਨੀ ਬਈ ਜਿਹੜੀ ਗੱਲ ਕਰਨੀ ਕਮਰੇ ਕਰਨੀ ਤੇ ਉਹ ਦਬਾਓ ਕਹਿ ਲਓ ਜਾਂ ਆਪਣੀ ਸਮਝ ਕਹਿ ਲਓ। ਉਹ ਤੁਸੀਂ ਕੁਛ ਵੀ ਕਹਿ ਸਕਦੇ ਹੋ। ਲੇਕਿਨ ਫਿਰ ਵੀ ਨਿਭਾਉਂਦੇ ਸੀ। ਕਿਉਂਕਿ ਉਹਨਾਂ ਉੱਤੇ ਬਰਡਨ ਵੀ ਹੁੰਦਾ ਸੀ। ਪਰਿਵਾਰ ਦਾ ਔਰ ਉਹਨਾਂ ਦੇ ਵਿੱਚ ਨਾ ਇੰਨੀ ਜ਼ਿਆਦਾ। ਈਗੋ ਨੀ ਹੁੰਦੀ ਸੀ ਠੀਕ ਐ, ਦੇਖੋ ਹਸਬੈਂਡ ਵਾਈਫ ਚ ਤੇ ਲੜਾਈ। ਝਗੜਾ ਚੱਲਦਾ ਈ ਰਹਿੰਦਾ ਲੇਕਿਨ ਏਗੋ ਨੀ ਆਂਦੀ। ਸੀ ਠੀਕ ਅੱਜ ਕੱਲ੍ਹ ਕੀ ਐ ਅੱਜ ਦੀ ਜਨਰੇਸ਼ਨ ਕੀ ਕੀ ਹੈ ਜਿੰਨੀ ਜ਼ਿਆਦਾ ਪੜ੍ਹੀ ਲਿਖੀ ਹੋ ਗਈ ਹੈ ਮੈਂ ਓਨਾ ਹੀ ਕਹਿ ਰਹੀ ਹਾਂ ਕਿ ਉਨੀ ਹੀ ਜ਼ਿਆਦਾ ਬਦਤਮੀਜ਼ ਹੋ ਰਹੀ ਐ। ਚਾਹੇ ਉਹ ਕੁੜੀ ਹੋਏ ਚਾਹੇ ਉਹ ਮੁੰਡਾ ਹੋਏ ਉਹਨਾਂ ਚ ਈਗੋ ਇੰਨੀ ਜ਼ਿਆਦਾ। ਹਾਂਜੀ ਬੋਲੋ,
ਇੱਥੇ ਮੈਂ ਇਹ ਕਹਿਣਾ ਚਾਹਵਾਂਗੀ। ਭੈਣ ਜੀ ਕਿ ਚਲੋ ਠੀਕ ਐ ਨਹੀਂ ਈਗੋ ਚਲੋ ਠੀਕ ਐ ਮੈਂ ਮੰਨਨਾ ਚਲੋ ਛੋਟਿਆਂ ਚ ਈਗੋ ਹੈਗੀ ਐ ਬਟ ਮੈਂ ਕਹਿ ਰਹੀ ਹਾਂ ਦੇਖੋ ਇਸ ਮੁਕਾਮ ਤੇ ਆਪਾਂ ਆ ਗਏ ਆ ਕਿ ਜੇ ਦੋਨਾਂ ਨੂੰ ਵਰਕਿੰਗ ਹੋਣਾ ਪਏਗਾ। ਕਿਉਂਕਿ ਇੰਨੀ ਮਹਿੰਗਾਈ ਹੈਗੀ ਐ ਇਹ ਬੰ ਜ ਬੰਦਾ ਹੀ ਕਮਾਏ ਨਾ। ਤੇ ਉਸ ਹਿਸਾਬ ਨਾਲ ਤੇ ਚੱਲਣਾ ਨਹੀਂ ਐ ਹਾਂਜੀ। ਤੇ ਸਾਨੂੰ ਆਪਣੇ ਫੈਮਿਲੀ ਵੀ ਦੇਖਣਾ ਆ ਕਿ ਬੱਚਿਆਂ ਨੂੰ ਪੜ੍ਹਾਣਾ ਉਹਨਾਂ ਦਾ ਵਿਆਹ ਕਰਨਾ ਉਹਨਾਂ ਨੂੰ ਸ ਕਰਨਾ ਇੱਕ ਬਹੁਤ ਜ਼ਿਆਦਾ ਵੱਡੀ ਜਿੰਮੇਦਾਰੀ ਹੈਗੀ ਐ, ਪਹਿਲਾਂ ਦੇ ਜਮਾਨੇ ਬੱਚੇ ਸੀ ਕਿ ਚਲੋ ਵੱਡੇ ਬਜ਼ੁਰਗਾਂ ਸੀ ਤੇ ਉਹ ਸਾਰਾ ਕੁਛ ਦੇਖ ਲੈਂਦੇ ਸੀ। ਪੁਸ਼ਤੈਨਾਸ, ਪੁਸ਼ਤੈਨੀ ਵਗੈਰਾ ਸਾਰਾ ਕੁਛ ਹੁੰਦਾ ਸੀ। ਤੇ ਇੱਕ ਹੱਥ ਵੀ ਹੁੰਦਾ ਸੀ ਉਹਨਾਂ ਦਾ। ਹੁਣ ਤੇ ਹੈਗਾ ਹੈ ਕਿ ਤੁਸੀਂ ਕਮਾਓ, ਤੁਸੀਂ ਕਰੋ, ਸਾਰਾ ਕੁਛ ਤੁਸੀਂ ਕਰੋ। ਤੇ ਇੱਕ ਸਡਣ ਜਿਹੜਾ ਇੱਕ ਹੱਥ ਹੁੰਦਾ ਹੈ ਨਾ ਇੱਕ ਹੱਥ ਜਿਹੜਾ ਛੱਡ ਜਾਂਦੈ।
ਕਿਸੇ ਤੋਂ ਉਮੀਦ ਹੀ ਕਿਉਂ ਕਰਨੀ ਏ ਬਈ। ਉੱਮੀਦ ਈ ਨੀ ਕਰਨੀ ਐ ਨਾ, ਇਹ ਤੇ ਹਸਬੈਂਡ ਵਾਈਫ ਡਿਸਾਈਡ ਕਰਨ ਕਿ ਅਸੀਂ ਕੀ ਕਰਨਾ, ਆਪਣੀ ਲਾਈਫ ਨੂੰ ਕਿੱਦਾਂ ਲੈ ਕੇ ਜਾਣਾ। ਤੁਸੀਂ ਦੂਜਿਆਂ ਤੋਂ ਉਮੀਦ ਹੀ ਕਿਉਂ ਕਰੋ? ਤੁਸੀਂ ਵੱਡਿਆਂ ਤੋਂ, ਵੱਡੇ ਦਾ ਫਰਜ਼ ਹੈ ਕਰਨਾ। ਲੇਕਿਨ ਅਗਰ ਨਹੀਂ ਕਰ ਰਹੇ ਨੇ ਤੇ ਇਹ ਉਹਨਾਂ ਦੀ ਸੋਚ ਐ ਨਾ, ਉਹ ਨਹੀਂ ਕਰ ਰਹੇ ਨੇ - ਨਹੀਂ ਕਰ ਰਹੇ ਨੇ। ਤੁਸੀਂ ਆਪਣੇ ਬਲਬੂਤੇ ਕਰੋ ਨਾ ਸਭ ਕੁਛ। ਕਿਉਂ ਤੁਸੀਂ ਕਿ ਕਿਸੇ ਉੱਤੇ ਡਿਪੈਂਡ ਰਹਿਣਾ?
ਹਾਂਜੀ, ਉਹੀ ਸਭ।
ਕਰ ਦੇਣਗੇ, ਬਹੁਤ ਅੱਛੈ, ਨਹੀਂ ਕਰਨਗੇ ਉਸ ਤੋਂ ਵੀ ਅੱਛਾ। ਬਾਕੀ ਦੇਖੋ, ਰਹਿ ਤੇ ਸਭ ਕੁਛ ਅੱਛੇ, ਇੱਥੇ ਹੀ ਜਾਣੇ। ਚਾਹੇ ਤੁਹਾਡਾ ਹੋਏ, ਚਾਹੇ ਕਿਸੇ ਦਾ ਹੋਏ, ਲੈ ਕੇ ਕੋਈ ਵੀ ਨਹੀਂ ਜਾਏਗਾ। ਔਰ ਐਸਾ ਨਹੀਂ ਕਿ ਮਾਂ ਪਿਓ ਬੱਚਿਆਂ ਤਾਂ ਨਹੀਂ ਸੋਚਦੇ ਨੇ। ਲੇਕਿਨ ਬੱਚਿਆਂ ਨੂੰ ਡਿਪੈਂਡ ਹੋਣਾ ਹੁਣ ਤੇ ਛੋਡਣਾ ਹੀ ਪਏਗਾ ਨਾ ਦੇਖੋ। ਬਾਕੀ ਦੇਖੋ, ਇੱਕ ਤੁਸੀਂ ਮੈਚੋਰ ਹੋ ਚੁੱਕੇ ਆਂਦੇ ਹੋ ਤੱਦ ਵੀ ਤੁਸੀਂ ਵਿਆਹ ਕਰਦੇ ਹੋ, ਅੱਜ ਕੱਲ੍ਹ ਦੇ ਪਹਿਲੇ ਤੇ ਛੋਟੇ-ਛੋਟੇ ਏਜ ਤੇ ਹੀ ਵਿਆਹ ਹੋ ਜਾਂਦੇ ਸੀਗੇ। ਬਟ ਕੀ ਐ ਅੱਜ ਦੀ ਜਨਰੇਸ਼ਨ ਬਿਲਕੁਲ ਮੈਚਓਰਟੀ ਤੋਂ ਬਾਅਦ ਹੀ ਵਿਆਹ ਕਰਦੀ ਐ। ਤੇ ਮੈਨੂੰ ਲੱਗਦਾ, ਤੁਸੀਂ ਆਪ ਮੈਚਓਰ ਹੋ। ਤੁਹਾਡੇ ਹਸਬੈਂਡ ਵੀ ਮੈਚੋਰ ਹੋਣਗੇ। ਦੋਨਾਂ ਨੂੰ ਅਪਨੀ ਲਾਈਫ ਨੂੰ ਕਿੱਦਾਂ ਲੈ ਕੇ ਜਾਣਾ ਇਹ ਸੋਚੋ। ਨਾ ਕਿ ਇਹ ਸੋਚੋ ਕਿ ਵੱਡੇ ਸਾਨੂੰ ਇਹ ਦੇ ਦੇਣ ਵੱਡੇ ਨੇ ਐ ਨੀ ਕੀਤਾ। ਉਹਦੇ ਚ ਟਾਈਮ ਵੇਸਟ ਨਾ ਕਰਕੇ, ਤੁਸੀਂ ਸਿਰਫ ਆਪਣੇ ਫਿਊਚਰ ਬਾਰੇ ਸੋਚੋ। ਤੁਸੀਂ ਮਿਲ ਬਾਂਟ ਕੇ ਉਸ ਚੀਜ਼ ਨੂੰ ਕਿਸ ਤਰ੍ਹਾਂ ਕਰ ਸਕਦੇ ਹੋ। ਇਹ ਅਗਰ ਮਜ਼ਬੂਤੀ ਆ ਜਾਏਗੀ ਨਾ ਤੇ ਕੋਈ ਵੀ ਪ੍ਰੋਬਲਮ ਹੋਵੇ, ਚਾਹੇ ਉਹ ਵੱਡਿਆਂ ਦੀ ਤਰਫੋਂ ਹੋਵੇ, ਚਾਹੇ ਉਹ ਕਿਸੇ ਹਾਲਾਤ ਦੀ ਤਰਫ ਹੋਵੇ, ਉਹ ਸਭ ਡੀਲ ਹੋ ਜਾਂਦੀ ਏ। ਸਭ ਬੰਦਾ ਝੱਲ ਲੈ ਜਾਂਦੈ। ਤੇ ਇਹ ਧਿਆਨ ਰੱਖੋ ਬਸ ਅਪਨੇ ਆਪ ਨੂੰ ਜ਼ਿੰਦਾ ਰੱਖੋ।
ਹਾਂਜੀ, ਚਲੋ-ਚਲੋ ਠੀਕ ਐ ਆਣ ਗਏ ਨੇ ਫੇਰ ਆਪਾਂ ਜਾ ਤੇ ਨਾ ਕਰਨ ਵਾਸਤੇ। ਹਾਂਜੀ, ਹਾਂਜੀ, ਓਕੇ ਹਾਂਜੀ। ਠੀਕ, ਸਤਿ ਸ੍ਰੀ ਅਕਾਲ ਜੀ।